ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਠੀਕ ਠਾਕ ਆ ਹੋਰ ਤੁਸੀਂ ਦੱਸੋ
ਵਧੀਆ ਜੀ ਕੀ ਕਰਦੇ ਸੀ
ਮੈਂ ਤਾਂ ਹੁਣ ਸਬਜ਼ੀ ਦੀ ਤਿਆਰੀ ਕਰਦੀ ਸੀ ਹੁਣ ਤੁਸੀਂ ਕੀ ਜੋਬ ਜੂਬ ਕਰਦੇ ਹੋ
ਹਾਂਜੀ ਮੈਂ ਜੋਬ ਵੀ ਕਰ ਲੈਦੀ ਹਾਂ ਤੇ ਮੈਂ ਕੱਪੜੇ ਵੀ ਆਪਣੇ ਸਿਲ ਕਰਦੀਆਂ ਤੇ ਮੈਂ ਸਟਿਚ ਵੀ ਕਰ ਲੈਂਦੀ ਹਾਂ ਪਰ ਮੇਰੇ ਕੋਲੋਂ ਜ਼ਿਆਦਾ ਮਤਲਬ ਜੋਬ ਹੀ ਕਰਦੀ ਆ ਇੰਟਰਸਟਹੇ
ਅੱਛਾ ਕੋਈ ਐਵੇਂ ਸਮਾਜ ਸੇਵਾ ਵਗੈਰਾ ਨਹੀ ਕਰਦੇ
ਕਰਦੀਆਂ ਨਾ ਉਹੀ ਜੋਬਾਂ
ਬੇ ਸੁਣਿਆ ਸੀ ਤੁਹਾਡੇ ਕੁੜੀਆਂ ਗਰੁੱਪ ਬਣਿਆ ਹੋਇਆ ਨਾ ਸਮਾਜ ਸੇਵਾ ਵਾਸਤੇ
ਹਾਂਜੀ -ਹਾਂਜੀ -ਹਾਂਜੀ ਹੋਮ ਰਾਈਡਸ ਵਿੱਚ
ਕੁੜੀਆਂ ਨੂੰ ਕੁੜੀਆਂ ਨੂੰ ਨਿਆਇ ਦਿਆ ਕਰੋ
ਹਾਂ ਹਾਂ ਕੁੜੀਆਂ ਨੂੰ ਨੀ ਸਾਰਿਆਂ ਨੂੰ ਦੇਈਦਾ ਆਲ ਰਾਈਡਜ਼ ਨੇ ਹਾਂਜੀ ਆਲ ਰਾਈਡਜ਼
ਫੇਰ ਤੁਸੀਂ ਨਾ ਪੋਲੀਟੀਸ਼ਨ ਵਿੱਚ ਤੁਸੀਂ ਉਹ ਜਦ ਵੋਟਾਂ ਵਗੈਰਾ ਪੈਂਦੇ ਆ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਮੂਹਰੇ ਹੋਇਆ ਕਰੋ।
ਹਾਂ, ਓਏ ਹੁੰਦੀ ਆ ਬਈ ਮੈਨੂੰ ਫੋਨ ਆ ਹੀ ਜਾਂਦਾ ਵਾ। ਮੈਂ ਨੀ ਜਾਂਦੇ ਅੱਗੇ ਹੁੰਦੀ ਸ਼ੋਅ ਨੀ ਹੁੰਦੀ। ਹਨਾ। ਜਿਵੇਂ ਬਾਬਾ ਜੀ ਦਾ ਹਨਾ। ਆਪਣਾ ਆਪਾਂ ਤਾਂ ਕਿੰਨਾ ਮਰਜੀ ਕਹੀਏ। ਉਹਨਾਂ ਦੇ ਹੱਥ ਆ ਨਾ।
ਹਾਂ, ਤੁਸੀਂ ਸਾਰੇ ਜਾ ਸਭ ਕਾਸਟ ਨੂੰ ਨਾਲ ਲੈ ਕੇ ਆਪਦਾ ਮਤਲਬ ਤੁਸੀਂ ਪੋਲੀਟੀਸ਼ਨ ਮੂਹਰੇ ਵਡੋ ਵਧੋ।
ਜੀ ਜੀ ਹਾਂਜੀ।
ਥਹਾਡੇ ਤਾਂ ਵਧੀਆ ਫੇਰ ਤੁਰ ਸਾਰੇ ਨਾਲ ਬਣੀ ਹੋਈ ਨਾ। ਹਮ।
ਹੋਰ ਦੱਸੋ ਤੁਸੀਂ ਕੀ ਕਰਦੇ ਹੁਣੇ ਓ ਜੀ?
ਮੈਂ ਅ ਮੈਂ ਤਾਂ ਸਲੂਨ ਦਾ ਕੰਮ ਕਰਦੀ ਆ ਔਰ ਕੱਪੜਿਆਂ ਦੇ ਵੇ। ਵੇਚਦੀ ਆ ਸੂਟ ਵੇਚਦੀ ਆ। ਲੇਡੀਜ਼ ਹਾਂਜੀ। ਫੇਰ ਲੇਡੀਜ਼ ਦਾ ਵੀ ਹੋਗਾ। ਜਿਵੇਂ ਲਿਸਟ ਵਗੈਰਾ ਸਾਰੇ ਸਾਰਾ ਸਮਾਨ ਲੇਡੀਜ਼ ਦਾ।
ਹਾਂਜੀ- ਹਾਂਜੀ। ਵਧੀਆ- ਵਧੀਆ।
ਹੂ- ਹੂ। ਰ ਤੁਸੀਂ ਫਿਰ ਸਿਲਾਈ ਦਾ ਰੇਟ ਤਾਂ ਬਹੁਤ ਵਧਿਆ ਆ ਹੁਣ ਤਾਂ ਨਾ ਤੁਸੀਂ ਵੀ ਵਧਾਏ। ਮੈਂ ਫਿਰ ਦੇਨਾ। ਹੈਲੋ, ਹੈਲੋ,
ਹੋਰ ਦੱਸੋ ਹੋਰ ਨਵੀਂ ਤਾਜ਼ੀ ਆਪਣੇ
ਮੈਂ, ਮੈਂ ਕਿਹਾ, ਹੁਣ ਸਿਲਾਈ ਦਾ ਰੇਟ ਬਹੁਤ ਵਧੀਆ ਹੋਇਆ। ਤੁਸੀਂ ਵਧਾਇਓ ਯ ਰੇਟ।
ਨਹੀਂ, ਆਪਾਂ ਤਾਂ ਉਹੀ ਰੱਖੇ ਨੇ, ਮਤਲਬ ਸੌ ਪੰਜਾਹ ਵੱਧ ਨੇ। ਮਤਲਬ ਸਿੰਪਲ ਦਾ ਤਿੰਨ ਸੌ ਆ। ਲਾਈਨਿੰਗ ਦਾ ਸਾਢੇ ਚਾਰ ਸੌ, ਚਾਰ ਸੌ ਤੱਕ ਲਈ ਲਈਦਾ।
ਹਾਂ, ਸਾਡੇ ਇੱਥੇ ਤਾਂ ਬਹੁਤ ਵਧੀਆ ਹੋਏ ਆ। ਜੇ ਲੈਸ- ਲੂਸ ਲਗਾ ਸਾਡੇ ਇੱਥੇ ਜੇ ਲੈਸ- ਲੂਸ ਲਗਾਏਗੇ ਤਾਂ ਚਾਰ ਸੌ ਸਾਢੇ ਚਾਰ ਸੌ ਦਾ ਉਹ ਸਿੰਪਲ ਸੂਟ ਦਾ ਸਾਢੇ ਤਿੰਨ ਸੌ ਆ। ਹਾਂ। ਉਹ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਤੋ ਵਧਾਤੇ ਨਾ ਰੇਟ। ਪਹਿਲੇ ਢਾਈ ਸੌ ਲੈਂਦੇ ਹੁੰਦੇ ਸੀ। ਸਾਡੇ ਇੱਥੇ ਸਾਢੇ ਪੰਜ ਸੌ, ਛੇ ਸੌ ਕੋਈ- ਕੋਈ ਸੱਤ ਸ ਸੌ ਵੀ ਲੈਂਦਾ। ਅੱਠ ਸੌ ਵੀ ਲੈਂਦੇ ਜੋ ਬਿਊਟੀ- ਬੁਟੀਕ ਨੀ ਲਾਉਦੇ ਬਟੀਕ।
ਹਾਂ- ਹਾਂ ਬਊਟੀ
ਉਹ ਉੱਥੇ ਤਾਂ ਅੱਠ- ਅੱਠ, ਨੌ- ਨੌ ਸੌ ਰੁਪਏ ਲੈਂਦੇ।
ਨਹੀਂ, ਬਿਊਟੀ ਚ' ਫੇਰ ਸੂਟ ਵੀ ਏਦਾਂ ਦੇ ਹੁੰਦੇ ਆ। ਦੀਦੀ ਤੇ ਬਾਕੀ ਕਿਵੇਂ ਆ।
ਪਿੰਡਾਂ ਵਿੱਚ ਤਾਂ ਪੰਜ- ਛੇ ਸੌ ਰੁਪਏ ਚੱਲਦਾ ਹੈ।
ਹਾਂ -ਹਾਂ ਪਿੰਡਾਂ 'ਚ ਹੀ ਦੱਸੋ ਇੰਨਾ ਜ ਰੇਟ ਆ। ਤੇ ਬਾਕੀ ਤੁਹਾਨੂੰ ਦੱਸਦੀ ਆ ਉਹ ਲਾਈਨਿੰਗ- ਲੂਨਿੰਗ ਲਾਉਂਦੇ ਆ ਨਾ। ਜਾਂ ਪਾਈਪਿੰਗ- ਕੋਪਿੰਗ ਜਾਂ ਅ ਨਹੀਂ, ਇੱਕ ਉਹ ਲਾਉਂਦੇ ਹੁੰਦੇ ਆ। ਲਟਕਣ- ਲੁਟਕਣ ਇੱਕ
ਹਾਂਜੀ। ਹੁਣ ਲਟਕਣ ਨੂੰ ਘੱਟ ਆ। ਲਟਕਣ ਤਾਂ ਹੁਣ ਕਟਾ ਤੇ। ਲਟਕਣ ਦਾਰੀ ਗੜਨੀ ਆ ਹੁਣ ਔਰਗੰਜਾ, ਔਰਗੰਜਾ ਲੈਸ ਨਿਕਲੀ ਹੋਈ ਹੈ ਨਵੀਂ।
ਹਾਂ- ਹਾਂ- ਹਾਂ।
ਉਹ ਬਹੁਤ
ਨਹੀਂ, ਇੱਕ ਕਢਾਈਆਂ ਦੀ ਲੇਸਾਂ ਹੁੰਦੀਆਂ ਵਿੱਚ ਹਾਂ। ਇਹ ਵੀ ਲੱਗ ਜਾਂਦੀਆਂ ਨੇ, ਚਾਕਾਂ-ਚੂਕਾਂ'ਚ।
ਹਾਂ ਉਹ ਵੀ, ਹਾਂ ਕਢਾਈਆਂ ਵਾਲੇ ਵੀ ਮਿਲਦੇ, ਪਰ, ਹੁਣ ਬਹੁਤ ਚੱਲਦਾ ਪਿਆ, ਔਰਗੰਜਾ ਦੀ ਲੈਸ। ਉਹ ਹੁਣ ਨਵੀਆਂ, ਨਵਾਂ ਰਿਵਾਜ ਜਾਂ ਬਹੁਤ ਲੋਕਾਂ ਨੇ ਉਹ ਕੀਤਾ ਹੋਇਆ, ਲਾ, ਲਾਂਦੇ ਪਏ।
ਹਾਂਜੀ-ਹਾਂਜੀ, ਉਹ ਰਿਵਾਜ਼ ਹੁਣ, ਉਹਦਾ
ਹੂੰ, ਹਾਂਜੀ ਵੀ-ਵੀ, ਗੱਲਾ, ਵੀਹ ਗੱਲਾ ਸਸਸ਼ੇ, ਸ਼ੇਪ ਬਣਾਕੇ ਡਿਜਾਇਨ ਪਾਂਦੇ ਆ।
ਹਾਂਜੀ-ਹਾਂਜੀ।
ਹੂੰ, ਹੁਣ ਤਾਂ ਉਹ ਸਰਵਾਰ ਅਹ ਕਿਹਰੀ ਸਰਵਾਰੀ, ਸਰਵਾਰ ਚੱਲਦੀ ਅੱਜ-ਕੱਲ? ਵੱਡੇ-ਵੱਡੀ ਮੂਹਰੀ ਵਾਲੀ ਨੀ ਹੁੰਦੀ।
ਉਹ, ਫਰਸ਼ੀ ਸ਼ਲਵਾਰ ਕਹਿੰਦੇ ਆ, ਓਹਨੂੰ ਇੱਕ।
ਸੀਂਦੇ ਹੋ?
ਨਹੀਂ ਮੈਂ ਸੀਤੀ ਨੀਂ ਗੀ, ਬਟ ਮੈਨੂੰ ਪਤਾ ਵਾ ਵੀ, ਫਰਸ਼ੀ ਦਾ ਰਿਵਾਜ ਆ ਹੁਣ।
ਹਾਂਜੀ, ਬਹੁਤ ਚਲਦੀ, ਉਹ।
ਹਾਂਜੀ।
ਬਹੁਤ ਸੋਹਣਾ ਲੱਗ ਉਹ ਪੁਰਾਣੇ ਰਿਵਾਜ ਆਏ, ਆ ਗਏ ਨਾ ਦੁਬਾਰਾ। ਹੋਰ, ਤੁਸੀਂ ਕੀ ਕਰਦੇ?
ਹੋਰ, ਦੱਸੋ ਭੈਣ? ਹਾਂਜੀ! ਬੈਠੇ, ਕੀ ਕਹਿੰਨੇ ਓਂ? ਅਸੀਂ।
ਹਾਂਜੀ।
ਬੈਠੇ ਸੀਗੇ।
ਅੱਛਾ, ਉਹ, ਕੋ ਯੋਗਾ ਵਾ ਤੇ, ਹੁਣ ਕਹਿੰਦੇ ਯੋਗਾ ਦੀ ਕਲਾਸ'ਚ ਚੱਲਦੀ ਪਈ ਨਾ, ਸਰਕਾਰ ਦੀ ਤਰਫੋਂ।
ਹਾਂ-ਹਾਂ, ਯੋਗਾ ਚੱਲਦੀ ਆ, ਸਾਰੀਆਂ ਜਿਹੜੀਆਂ ਵੀ ਸਰਕਾਰ ਵੱਲੋਂ ਹੁਣ ਸਹੂਲਤਾਂ ਨੇ, ਉਹ ਇੱਥੇ, ਆਪਣੇ ਉੱਥੇ ਕਰ ਲੈਂਦੇ ਨੇ ਨਾ।
ਨਹੀਂ ਤੁਸੀਂ ਜਾਇਆ ਕਰੋ, ਤੁਸੀਂ ਵਧੀਆ ਰਹਿੰਦਾ ਸਰੀਰ ਨੂੰ ਵੀ। ਮੰਮੀ ਨੂੰ ਵੀ ਲੈਕੇ ਜਾਇਆ
ਹਾਂਜੀ-ਹਾਂਜੀ, ਜਾਂਨੇ ਆਂ ਅਸੀ, ਤੇ ਰਾਊਂਂਡ ਵੀ ਮਾਰੀਦੇ ਆ।
ਹਾਂਜੀ, ਬਹੁਤ ਵਧੀਆ ਸੈਰ। ਜਿਵੇਂ-ਜਿਵੇਂ ਉਮਰ ਵੱਧਦੀ ਨਾ ਉਵੇਂ-ਉਂਵੇਂ ਸਰੀਰ ਦਾ ਧਿਆਨ ਰੱਖਣਾ ਚਾਹੀਦਾ। ਹਜੇ ਤਾਂ ਤਤ ਤੁਸੀਂ ਚਲੋ ਛੋਟੇ ਆਂ ਪਰ, ਥੋਡੀ ਮੰਮੀ ਦੇ ਹਿਸਾਬ ਨਾਲ, ਮੰਮੀ ਨੂੰ ਭੇਜਿਆ ਕਰੋ।
ਹ।
ਹੈਲੋ। ਹੈਲੋ! ਹੈਲੋ! ਹੈਲੋ! ਫ।